ਹੈਲੋ।
ਹਾਂਜੀ ਸਸ।
ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਕੀ ਹਾਲ ਏ।
ਵਧੀਆ, ਵਧੀਆ ਤੁਸੀਂ ਸੁਣਾਓ ਕੀ ਕਰਦੇ।
ਬਸ ਕੁ ਛ ਨੀ ਹੁਨੇ ਫ੍ਰੀ ਹੋ ਕੇ ਆਪਨੇ ਰੂਮ ਮ ਆਈ ਸੀ।
ਅੱਛਾ, ਅੱਛਾ ਹੋਰ ਰੋਟੀ ਪਾਨੀ ਖਾ ਲਿਆ?
ਹੈਲੋ, ਹਾਂਜੀ।
ਹਾਂਜੀ, ਪੈਂਜੀ ਜੀ ਤੁਹਾਡੀ ਨਾ ਆਵਾਜ਼ ਨੀ ਆ ਰਹੀ ਮੈਨੂੰ ਲੱਗ ਗਦਾ ਤੁਹਾਡਾ ਨੈਟਵਰਕ ਇਸ਼ੂ ਏ, ਥੋੜਾ ਜਿਹਾ ਮਾੜਾ ਜਿਹਾ ਨਾ, ਬਾਰ ਹੋ ਜੋ ਥੋੜਾ ਰੂਮ ਚ ਮੈਨੂੰ ਲੱਗਦਾ ਰੇਂਜ ਨੀ ਆ ਰੀ
ਹੋਗੀ ਹੋਨੀ ਨਾ। ਨਾਲੇ ਕੁਛ ਪਤਾ ਕਿ ਬਾਰਿਸ਼ ਵਾਲਾ ਮੌਸਮ ਹੋਆਂ ਦਾਏ ਨਾ ਇੱਥੇ।
ਵਾਹ ਬਈ ਵਾਹ ਸਾਡੇ ਇੱਥੇ ਤੇ ਗਰਮੀ ਬੜੀ
ਆਏ ਹਾਏ ਬਾਰਿਸ਼ ਦਾ ਮੌਸਮ ਹੋ ਗਿਆ ਜੇ ਗਰਮ ਹਵਾ ਚੱਲਦੀ ਪੀ ਏ।
ਅੱਛਾ ਗਰਮ ਲੂ ਚਲਦੀ ਪੀ ਨਾ।
ਹਾਂਜੀ ਹੋਰ ਸੁਨਾਓ। ਹਾਂਜੀ, ਗਰਮ ਲੂ ਚੱਲਦੀ ਪਈ ਹੁਨ ਏਦਰ।
ਹਾਂਜੀ, ਹਾਂਜੀ ਮੈਂ ਨਾ ਤੁਹਾਨੂੰ ਫੋਨ ਲਾਇਆ ਸੀ ਮੈਂ ਕਿਹਾ ਚਲੋ ਕਾਫੀ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਈ ਨਈ ਹੋਈ, ਮੈਂ ਨਾ ਮੈਂ ਕਿਹਾ ਚਲੋ ਦੀਦੀ ਨੂੰ ਫੋਨ ਲਾਈਏ।
ਅੱਛਾ, ਅੱਛਾ ਚਲੋ
ਹਾਂਜੀ, ਹਾਂਜੀ ਆ ਬਸ ਮੈਂ ਨਾ ਦੱਸਨਾ ਸੀ। ਮੈਂ ਨਾ ਬੁਟੀਕ ਆਪਨਾ ਖੋਲਿਆ ਏ। ਮੈਂ ਕਿਆ ਚਲੋ ਦੀਦੀ ਨੂੰ ਦੱਸਾਂ ਬਈ ਤੁਸੀਂ ਆਓਗੇ ਨਾ ਇਸ ਵਾਰ ਤੇ ਆਪਨੇ ਸੂਟ ਲੈ ਕੇ ਆਣਾ ਫੇਰ ਆਪਾਂ ਨਾ ਤੁਹਾਨੂੰ ਅਸੀਂ ਵਧੀਆ ਸਿਓ ਕੇ ਦਿਆਂਗੇ।
ਹਾਂਜੀ, ਹਾਂਜੀ ਜ਼ਰੂਰ ਤੁਹਾਡੇ ਕੋਲ ਈ ਸੁਆਂਵਾਂਗੇ।
ਹਾਂਜੀ ਤੁਸੀਂ ਜ਼ਰੂਰ ਆਂਣਾਏ। ਕਿ ਨਾ ਅਸੀਂ ਮਤਲਬ ਆਪਣਾ ਦੋ ਤਿੰਨ ਟੇਲਰ ਵੀ ਰੱਖ ਲੇ ਨੇ। ਵਗੈਰਾ ਲਗਵਾ ਲਿਆ। ਤੇ ਆਪਾਂ ਣਾ ਮੈਂ ਸਬ ਨੂੰ ਫੋਨ ਲਾਇਆ ਸੀ। ਜਿੰਨੇ ਜਿੰਨੇ ਦੱਸ ਜਿਾਂ ਨਾਲ ਪਿਆਰ ਹੈ ਨਾ ਫਿਰ ਆਪਣਾ ਵਾਦ ਦੱਸੇ।
ਹਾਂਜੀ, ਕਿਉਂ ਨੀ, ਕੀ ਨਾਮ ਹੈ?
ਬਸ ਸਾਡੇ ਨਾਮ, ਬੁਟੀਕ ਦਾ ਨਾਮ ਵਾਹਿਗੁਰੂ ਬੁਟੀਕ।
ਅੱਛਾ -ਅੱਛਾ ਚਲੋ ਬਹੁਤ ਵਧੀਆ ਹੈ। ਹਮ ਸਾਰੀ ਡਰੈਸਸੀ ਲੈਂਦੇ। ਸਭ ਕੁਛ
ਹਾਂਜੀ- ਹਾਂਜੀ ਦੇਖੋ, ਮੈਂ ਤੇ ਦੇਖੋ ਹੁਣ ਪਹਿਲੇ ਸਭ ਸੀਂਦਾ ਹੀ ਸੀ। ਹੁਣ ਅੱਜ ਗੱਲ ਤੁਹਾਨੂੰ ਪਤਾ ਹੈ। ਮੈਂ ਨਾ ਟਾਈਮ ਨਹੀਂ ਹੁੰਦਾ। ਹੁਣ ਮੈਂ ਟੇਲਰ ਰੱਖ ਲੈ ਣੇ। ਆਪਣਾ- ਆਪਣਾ ਆਰਾਮ ਨਾਲ ਬਹੀਦਾ ਹੈ। ਕੁਰਸੀ ਤੇ ਆਰਾਮ ਨਾਲ ਆਪਣਾ ਟੇਲਰ ਅਟੈਂਡ ਕਰ ਲਈਦਾ ਕਸਟਮਰ ਨੂੰ ਤੇ ਬਾਕੀ ਸੀਨਦੇ- ਸੁਣਦੇ ਤਾਂ ਦੇਖੋ ਟੇਲਰ ਹੀ ਨੇ ਬਾਕੀ ਇਹਂ ਇਹ ਕਿ ਟੇਲਰ ਵੀ ਅਸੀਂ ਵਧੀਆ ਹੀ ਰੱਖੇ ਨੇ, ਮਤਲਬ ਵਧੀਆ ਨੇ ਬਹੁਤ ਖਰਚਾ ਹੀ ਬਹੁਤ ਨਿਕਲ ਹੁੰਦਾ। ਇਹਨਾਂ ਦਾ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਮਹਿੰਗਾਈ ਬਹੁਤ ਏ ਫਿਰ ਆਪਾਂ ਸਵਾਈ ਵੀ ਓਨੀ ਰ ਦੀ ਸਵਾਈ ਵੀ ਆਪਣਾ ਫਿਰ ਅਸੀਂ ਉਨੀ ਰੱਖੀ ਦੀਏ। ਉਸ ਹਿਸਾਬ ਨਾਲ ਕੋ ਖਰਚਾ ਵੀ ਕੱਢਣਾ ਆਉਂਦਾ। ਬਾਕੀ ਜਿਹੜੇ ਆਪਣੇ ਭੈਣ -ਭਰਾ ਨੇ ਜਿਹਨਾਂ ਨਾਲ ਪਿਆਰ ਭੈਣਾਂ ਨਾਲ ਉਹਨਾਂ ਲਈ ਤਾਂ ਦੇਖੋ ਆਪਣੇ ਘਰ ਵਾਲੀ ਗੱਲ ਹੀ ਹੈ। ਮੈਂ ਤਾਂ ਚਲੋ ਤੁਹਾਨੂੰ ਫੋਨ ਲਾਈਏ
ਹਾਂਜੀ, ਕੋਈ ਨੀ ਮੈਂ ਆਵਾਂਗੀ ਤੁਹਾਡੇ ਕੋਲ ਹੀ ਸ ਆਵਾਂਗੀ। ਤੁਹਾਡੇ ਬੁਟੀਕ ਤੇ ਹੀ ਆਵਾਂਗੀ।
ਹ ਹ ਜ਼ਰੂਰ ਆਣਾ। ਤੁਸੀਂ
ਘਰ ਪਰਿਵਾਰ ਸਭ ਠੀਕ ਨੀ।
ਪਾਪਾ ਜੀ ਠੀਕ ਨੀ ਸੀ। ਥੋੜੇ ਪਿਛਲੇ ਮਤਲਬ ਮਹੀਨੇ ਤੋਂ ਪ ਦੋ ਮਹੀਨੇ ਪਹਿਲੇ ਅੱਖ ਬਣਵਾਈ ਸੀ। ਤੇ ਉਹ ਥੋੜਾ ਰੈਸਟ ਤੁਹਾਨੂੰ ਪਤਾ ਅੱਜ ਕੱਲ ਬਜ਼ੁਰਗ ਨਾ ਕੱਟ ਹੀ ਕਰਦੇ ਨੇ, ਉਹ ਬਸ ਨ ਥੋੜ੍ਹਾ ਫ਼ਰਕ ਏ ਬਾਕੀ ਧੁੱਪ ਵਗੈਰਾ ਚ ਨਾ ਕੱਟ ਹੀ ਨਿਕਲਦੇ ਨੇ।
ਹਮ ਤੇ ਕਿਹੜੀ ਉਹ ਚਸ਼ਮਾ- ਚਸ਼ਮਾ ਦਾ ਲਾ ਹੀ ਹੋਣਾ ਬਲੈਕ ਜਿਹੜਾ ਲੱਗਦਾ ਹੈ।
ਠੀਕ ਨੇਕ ਬਸ ਉਹੀ ਹੈ ਨਾ ਥੋੜਾਹੇਜ਼ ਘੱਟ ਕਰਦੇ ਨੇ ਹੁਣ ਤੁਹਾਨੂੰ ਪਤਾ ਗਰਮੀ ਬੜੀ ਹੁਣ ਅਸੀਂ ਆਪ ਹੀ ਫਿਰ ਥੋੜਾ ਸਮਝਾ ਦਈ ਦਾ ਭਈ ਘਰ ਬੈਠੋ ਨਾ ਥੋੜਾ ਬਾਹਰ ਵਗੈਰਾ ਘੱਟ ਨਿਕਲੋ, ਹੂੰ, ਤੇ ਹੋ ਪਤਾ ਕੀ ਅ ਅੱਖ ਫੇਰ ਮੇਨ ਤੁਹਾਨੂੰ ਪਤਾ ਅੱਖ ਬਣਵਾਣੀ ਕਿਹੜਾ ਸੌਖੀ ਹੈ ਅੱਜ ਕੱਲ ਇੱਕ ਅਪ੍ਰੇਸ਼ਨ ਹੀ ਬੜਾ ਮਹਿੰਗਾ ਹੀ ਹੁੰਦਾ ਚਲੋ ਵਾਹਿਗੁਰੂ ਦੀ ਕਿਰਪਾ ਸੀ, ਤੇ ਸਾਡੇ ਹੈਗੇ ਨੇ ਪੰਜਾਬ ਵਿੱਚ ਰਿਸ਼ਤੇਦਾਰ ਤੇ ਉਹ ਫੇਰ ਲੈ ਸੀਗੇ ਹਾਂਜੀ ਉਹ ਲੈ ਗਏ ਸੀ ਨਾਲ ਉਹਨਾਂ ਨੇ ਅੱਖ ਵਗੈਰਾ ਬਣਵਾ ਕੇ ਅਪਣਾ ਕਾਰ ਕਰਕੇ ਘਰ ਛੱਡ ਗਏ।
ਅੱਛਾ। ਚਲੋ ਇਹ ਤਾਂ ਬਹੁਤ ਅੱਛਾ ਹੋ ਗਿਆ ਏ।
ਹਾਂ ਬ ਕੀ ਚਲੋ ਕਿਰਪਾ ਹੀ ਸੀ ਗੁਰੂ ਮਹਾਰਾਜ ਦੀ ਬਸ। ਹਾਂਜੀ- ਹਾਂਜੀ। ਮੰਮੀ ਤੇ ਹੁਣ ਠੀਕ ਨੇ ਬਾਕੀ ਬਸ ਦੇਖੋ ਸਰੀਰ ਦਾ ਸਾਬ ਬੇ ਹੁਣ ਬਜ਼ੁਰਗ ਨੇ ਤੇ ਉਸ ਹਿਸਾਬ ਨਾਲ ਤੁਹਾਨੂੰ ਪਤਾ ਕੰਮ ਵਗੈਰਾ ਵੀ ਸਾਰਾ ਹਜੇ ਨਾ ਤੁਹਾਨੂੰ ਪਤਾ ਰਿਸ਼ਤਾ ਕਰਨਾ ਭਰਾ ਦਾ, ਤੇ ਥੋੜਾ ਮਕਾਨ ਮਕੂਨ ਅਸੀਂ ਹਜੇ ਸੁਧਾਰਾਂਗੇ। ਤਾਂ ਹੀ ਦੇਖੋ ਵਿਆਹ ਵੁਆ ਕਰਾਂਗੇ।
ਹਰ ਕੋਈ ਮਕਾਨ ਹੀ ਵੇਖਦਾ ਹਰ ਕੋਈ ਭਾਵੇਂ ਆਪ ਗਰੀਬ ਘਰ ਦੇ ਹੋਣ ਮਕਾਨ ਚਾਹੀਦਾ ਆਲੀਸ਼ਾਨ ਔਣ ਹੈਲੋ,
ਹਾਂ, ਉਹੀ ਤੇ ਦੇਖੋ ਅੱਜ ਕੱਲ੍ਹ ਕੁੜੀਆਂ ਦੇ ਬੜੇ ਨਖਰੇ ਨੇ, ਦੇਖੋ ਭਾਵੇਂ ਮੈਂ ਕਹਿਣਾ ਘਰ ਜਿਵੇਂ ਮਰਜ਼ੀ ਹੋਣ ਲੇਕਿਨ ਹੁਣ ਕਹਿੰਦੀਆਂ ਨੇ ਕਿ ਬਈ ਘਰ ਵਧੀਆ ਹੋਏ ਹਨਾ। ਸਭ ਕੁੱਛ, ਬਸ ਫਿਰ ਉਸ ਹਿਸਾਬ ਨਾਲ ਅਸੀਂ ਥੋੜਾ ਮਕਾ ਮਕਾਨ ਵਗੈਰਾ ਹੁਣ ਪਾਣਾ ਫੇਰ ਅਸੀਂ ਵੀ ਆਹ ਕਰਾਂਗੇ ਤੁਹਾਨੂੰ ਤੇ ਬੁਲਾਣਾ ਹੀ ਹੈ ਦੇਖੋ
ਤੁਸੀਂ ਨਾ ਬੁਲਾਓਗੇ ਤਾਂ ਵੀ ਆਵਾਂਗੀ। ਹਾਂ ਹਾਂ ਜ਼ਰੂਰ ਆਵਾਂਗੇ।
ਹਾਂਜੀ ਹਾਂਜੀ ਹਾਂਜੀ ਹਾਂਜੀ ਹੋਰ ਅਸੀਂ ਫੇਰ ਵੀ ਲਾਵਾਂਗੇ ਤੁਹਾਡੇ ਪੇ ਇਣ ਲੋਜ ਚ ਗੱਲ ਕਰ ਲਾਂਗੇ ਨਾ ਇੱਕ ਵਾਰ ਦੇ ਔਹ ਸੋਹਰਿਆਂ ਅਲ